ਹੈਲੋ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ
ਵਧੀਆ ਜੀ ਵਧੀਆ ਤੁਸੀਂ ਦੱਸੋ ਕਿੱਦਾਂ
ਜੀ ਵਧੀਆ ਚਲੋ ਮੈਂ ਕਿਹਾ ਤੁਹਾਡੇ ਨਾਲ ਗੱਲ ਕਰਾਂ ਇਕ ਗੱਲ ਸੋਚ ਰਹੀ ਸੀ ਮੈਂ ਬਹਿ ਕੇ ਕਿਤਾਬਾਂ ਪੜ੍ਹਨਾ ਜ਼ਰੂਰੀ ਹੈ ਕਿ ਮੂਵੀ ਦੇਖਣੀ ਜ਼ਿਆਦਾ ਜ਼ਰੂਰੀ ਹੈਗੀ ਆ ਤੇ ਉਹੀ ਮੈਂ ਬੈਠੇ ਬੈਠੇ। ਸੋਚ ਰਹੀ ਸੀ ਕਿ ਕਿਤਾਬਾਂ ਪੜ੍ਹਨ ਦੇ ਕੀ ਫਾਇਦੇ ਹੈਗੇ ਤੇ ਮੂਵੀ ਵੇਖਣ ਦੇ ਕੀ ਫਾਇਦੇ ਹੈਗੇ ਮੈਂ ਉਹੀ ਬੈਠੇ ਬੈਠੇ ਸੋਚ ਵੀ ਸੀ ਮੈਂ ਕਿਹਾ ਚਲੋ ਤੁਹਾਡੇ ਨਾਲ ਗੱਲ ਕਰਕੇ। ਡਿਸਕਸ ਕਰਦੀ ਹਾਂ ਕਿ ਕੀ ਕੀ ਫਾਇਦੇ ਹੁੰਦੇ ਇਹਦੇ।
ਮੇਰੇ ਖਿਆਲ ਨਾਲ ਤਾਂ ਕਿਤਾਬਾਂ ਪੜ੍ਹਨ ਦਾ ਜ਼ਿਆਦਾ ਫ਼ਾਇਦਾ ਮੂਵੀ ਦੇਖਣ ਨਾਲੋਂ। ਕਿਉਂਕਿ ਕਿਤਾਬਾਂ ਤੋਂ ਇੱਕ ਅਲੱਗ ਲਗਾਵ ਬਣ ਜਾਂਦਾ ਹੈ। ਬੰਦੇ ਦਾ ਜਿਵੇਂ ਜਿਵੇਂ ਕਿਤਾਬਾਂ ਪੜ੍ਹਦਾ ਉਸ ਹਿਸਾਬ ਨਾਲ ਬੰਦੇ ਦੀ ਨੌਲੇਜ ਤਾਂ ਵੱਧਦੀ ਆ ਪਰ ਬੰਦੇ ਦਾ ਜਿਹੜਾ। ਸੀਟਿੰਗ ਆ ਮਤਲਬ। ਬੈਠਣ ਦਾ ਉਹ ਹੈ ਤੇ ਹੋਰ ਮਨਰਸ ਬਹੁਤ ਵੱਧਦੀ ਹੈ। ਕਿਤਾਬਾਂ ਦੇ ਨਾਲ ਕਿਉਂਕਿ ਕਿਤਾਬਾਂ ਦੇ ਨਾਲ। ਇੱਕ ਫਰੈਂਡ ਵਾਂਗੂੰ ਫਰੈਂਡ ਵਾਂਗੂ ਯੂਜ ਹੁੰਦੀ ਆ ਕਿਤਾਬਾਂ। ਜ਼ਿਆਦਾਤਰ ਛੋਟੇ ਮੁੰਡੇ ਤੋਂ ਬੱਚਿਆਂ ਨੂੰ। ਕਿਤਾਬਾਂ ਨਾਲ ਹੀ ਜੁੜਿਆ ਜਾਂਦਾ ਹੁੰਦਾ ਇਹਦੇ ਨਾਲ ਤਾਂ ਜੇ ਐਨੇ ਮੂਵੀਜ਼ ਦਾ ਆਉਂਦਾ ਆ। ਹੁੰਦਾ ਉਹ ਤਾਂ ਡਾਕੂਮੈਂਟਰੀ ਦਿਖਾਉਂਦੇ ਚੈਪਟਰਾਂ ਦੀ ਕੱਲੇ ਕੱਲੇ ਚੈਪਟਰ ਦੀ ਕਿਤਾਬਾਂ ਤੋਂ ਨਾ। ਪੜ੍ਹਾਇਆ ਜਾਂਦਾ ਹੈ।
ਨਹੀਂ ਇਹ ਗੱਲ ਤਾਂ ਤੁਸੀਂ ਬਿਲਕੁਲ ਸਹੀ ਆਖੀ ਕਿਉਂਕਿ ਦੇਖੋ ਅਸੀਂ ਕੋਈ ਨੋਵਲ ਵਗੈਰਾ ਪੜ੍ਹਦੇ ਹੈਗੇ ਜਾਂ ਕੋਈ ਕਹਾਣੀ ਪੜ੍ਹਦੇ ਹੈਗੇ ਤੇ ਉਹ ਲਫ਼ਜ਼। ਜਦੋ ਅਸੀਂ ਪੜ੍ਹਦੇ ਹੈਗੇ ਨਾ ਤੇ ਉਹ ਕਰੈਕਟਰ ਜਿਹੜੇ ਹੁੰਦੇ ਆ ਨਾ। ਸਾਡੇ ਸਾਹਮਣੇ ਆਪਣੇ ਆਪ ਹੀ ਆ ਜਾਂਦੇ ਹੈਗੇ।
ਹਾਂਜੀ।
ਦੇਖੋ ਮੂਵੀ ਦੇਖਣਾ ਵੀ ਜ਼ਰੂਰੀ ਹੈ। ਜਿਹੜਾ ਅੱਜ ਕੱਲ੍ਹ ਦਾ ਨਿਆ ਟੈਕਨੋਲੋਜੀ ਵਾਲਾ ਜ਼ਮਾਨਾ ਹੈਗਾ ਤੇ ਉਹਦੇ ਵਿੱਚ ਤੇ ਮੂਵੀ ਦੇਖਣਾ ਵੀ ਬੜਾ। ਜ਼ਰੂਰੀ ਹੈਗਾ ਕਿਉਂਕਿ ਉਹਦੇ ਸਾਹਮਣੇ ਅਸੀਂ ਦੇਖੋ ਸਾਨੂੰ ਨਾ ਮੂਵੀ। ਵੇਖਦੇ ਹਾਂ ਨਾ ਸਾਨੂੰ ਮਾਈਡ ਦਾ ਜ਼ਿਆਦਾ ਮਿਹਨਤ ਨੀ ਕਰਨੀ ਪੈਂਦੀ ਹੈ। ਕਿਉਂਕਿ ਸਾਡੇ ਕੋਲੋਂ ਉਹ ਪਰਸਨੈਲਿਟੀ ਸਾਡੇ ਸਾਹਮਣੇ ਆਉਂਦੀ ਹੈਗੀ ਚਾਹੇ ਉਹ ਐਕਟਰ ਹੋਏ, ਚਾਹੇ ਡਾਇਰੈਕਟਰ ਹੋਏ। ਚਾਹੇ ਕੋਈ ਵੀ ਹੋਗਾ ਕਰੈਕਟਰ ਸਾਡੀਆਂ ਅੱਖਾਂ ਦੇ ਸਾਹਮਣੇ ਆਉਂਦਾ ਹੈ ਨਾ।
ਹਾਂਜੀ ਹਾਂਜੀ। ਹੈਲੋ।
ਨਾਲ ਇੱਕ ਦੇਖੋ ਅਹ ਇਹ ਗੱਲ ਤੁਸੀਂ ਬਿਲਕੁਲ ਸਹੀ ਆਖੀ ਜਦ ਅਸੀਂ ਕਿਤਾਬਾਂ। ਪੜ੍ਹਦੇ ਹੈਗੇ ਤੇ ਸਾਨੂੰ ਮਤਲਬ ਟਾਈਮ ਦੀ ਕੋਈ ਬਾਊਂਡੇਸ਼ਨ। ਨਹੀਂ ਆਉਂਦੀ ਕਿਉਂਕਿ ਜਦ ਅਸੀਂ ਕਿਤਾਬਾਂ ਪੜ੍ਹਦੇ ਹੈਗੇ ਤੇ ਸਾਨੂੰ ਟਾਈਮ ਨੀ ਲੱਗਦਾ। ਮਤਲਬ ਜਦੋਂ ਸਾਨੂੰ ਟਾਈਮ ਮਿਲੇਗਾ ਅਸੀਂ। ਤਦ ਪੜ੍ਹ ਸਕਦੇ ਹਾਂ ਕਿਤਾਬ ਪੜ੍ਹਨ ਨੂੰ ਤੁਸੀਂ ਚਾਹੇ ਇੱਕ ਦਿਨ ਲਾਓ ਚਾਹੇ ਘੰਟਾ ਲਾਓ। ਚਾਹੇ ਪੂਰਾ ਹਫ਼ਤਾ ਆਰਾਮ ਨਾਲ ਜਦ ਤੁਹਾਨੂੰ ਟਾਈਮ ਮਿਲੇ ਤਦ ਪੜ੍ਹ ਸਕਦੇ ਹੋ? ਮੂਵੀ ਦਾ ਤੇ ਇਹ ਹੋ ਜਾਂਦਾ ਹੈ ਕਿ ਜਦੋਂ ਵੀ ਮੂਵੀ ਦੇਖਣ ਬੈਠੋਗੇ। ਤੇ ਦੋ ਤਿੰਨ ਘੰਟੇ ਤੁਹਾਨੂੰ ਲੱਗਣੇ ਹੀ ਲੱਗਣੇ ਆ ਕਿਉਂਕਿ ਤੁਸੀਂ । ਪਿੰਨ ਛੱਡ ਕੇ ਮੂਵੀ ਨਹੀਂ ਛੋੜ ਸਕਦੇ ਨਾ।
ਹਾਂਜੀ। ਮੇਰੇ ਕਹਿਣ ਦਾ ਤਾਂ ਐਵੇਂ ਆ ਬੁੱਕਾਂ ਦਾ ਇੱਕ ਤਰੀਕਾ ਬੁੱਕਾਂ ਜਦ ਆਪਾਂ ਪੜ੍ਹਦੇ ਹਾਂ। ਕੋਈ ਨੋਵਲ ਪੜ੍ਹਦੇ ਆ ਨਾ, ਤਾਂ ਆਪਾਂ ਨੂੰ ਇੱਕ ਇਮੈਜੀਨੇਸ਼ਨ ਬੰਦੇ ਦੀ ਏਦਾਂ ਦੀ ਹੁੰਦੀ ਹੈ, ਬੰਦਾ ਉਸ ਨਾਲ ਜਿਹੜੀ ਪ੍ਰੋਬਲਮ ਹੁੰਦੀਆਂ ਆਦੀਆਂ ਨੇ। ਜਿਹਦਾ ਮੈਂ ਉਹਨੂੰ ਈਮੈਜੀਨ ਕਰ ਸਕਦਾ, ਵੀ ਹਾਂ ਇਹ ਪ੍ਰੋਬਲਮ ਕਿਵੇਂ ਆ ਇੱਕ ਜਗਾ ਇਹੀ ਪ੍ਰੋਬਲਮ ਆ ਸਕਦੀ ਹੈ। ਤਾਂ ਇਮੈਜਨੇਸ਼ਨ ਪਾਵਰ ਬਹੁਤ ਵਾਰੀ। ਜਾਂਦੀ ਹੈ, ਬੰਦੇ ਦੀ ਤੇ ਬੰਦਾ ਸੋਚਦਾ ਹਰ ਚੀਜ਼ ਨੂੰ ਕਰਨ ਤੋਂ ਪਹਿਲਾਂ ਸੋਚਦਾ ਕਿਉਂਕਿ ਉਹਨੇ ਦੇਖਿਆ ਹੁੰਦਾ ਕਿ? ਸੋਚਣ ਵਾਲੇ ਉਹ ਬੰਦੇ ਸੋਚਣ ਦੀ ਸ਼ਕਤੀ ਵੱਧਦੀ ਹੈ, ਉਹ ਮਾਈਡ ਵੀ। ਕਾਫੀ ਜ਼ਿਆਦਾ ਇਹ ਦੀ ਜਗ੍ਹਾ ਮੂਵੀ । ਤੇ ਅਸਰ ਪੈਂਦਾ ਤੇ ਹੋਰ ਵੀ ਬੰਦਾ ਅੱਧੇ ਤੋਂ ਜਲਦੀ ਕਰ ਦਿੰਦੇ ਆ।
ਨਹੀਂ-ਨਹੀਂ ਇਹ ਗੱਲ ਤਾਂ ਤੁਸੀਂ ਬਿਲਕੁਲ, ਸਹੀ ਆਖੀ ਪਰ ਦੇਖੋ ਤੁਸੀਂ ਅਗਰ ਮੂਵੀ ਵੇਖਦੇ ਹੋ ਤਾਂ ਉਹਦੇ। ਵਿੱਚ ਬੈਕਗਰਾਊਂਡ ਮਿਊਜਿਕ ਵੀ ਹੁੰਦਾ ਹੈਗਾ, ਐਕਟਰ ਐਕਟਿੰਗ ਵੀ ਕਰਦੇ ਹੈਗੇ। ਨਾਲ ਜਿਵੇਂ ਸਾਨੂੰ ਕੋਈ ਜਿਵੇਂ, ਸਾਡੀ ਦੇਸ਼ ਭਗਤੀ ਦੀ ਕੋਈ ਮੂਵੀ ਹੋਏ, ਚਾਹੇ ਕਿਸੇ ਦੇ ਕ ਦੇ ਉੱਤੇ ਵੀ ਹੋਏਗੀ, ਤੇ ਉਹਦੇ ਨਾਲ ਉਹਦੀ ਖੂਬਸੂਰਤ ਲੋਕੇਸ਼ਨ ਵੀ ਤੇ ਦਿਖਾਈ ਜਾਂਦੀ ਹੈਗੀ। ਦੇਖੋ ਮੂਵੀ ਵੇਖਦੇ ਅਗਰ, ਕੋਈ ਸੀਨ ਐਵੇਂ ਦਾ ਆ ਜਾਂਦਾ ਹੈ, ਦਰਦਨਾਕ ਤੇ ਅਸੀਂ ਰੋਂਦੇ ਵੀ ਹੈਗੇ ਉਦਾਸ ਸੀਨ ਆਦਾ ਤੇ ਸਾਨੂੰ ਸੈਡਨੈਸ ਫੀਲ ਹੁੰਦੀ ਐ, ਐਕਸ਼ਨ ਸੀਨ ਦੇਖਦੇ ਤੇ ਸਾਨੂੰ ਮਤਲਬ ਲੱਗਦਾ ਹੈ, ਕਿ ਨਹੀਂ ਸਾਨੂੰ ਜਜ਼ਬਾਤ ਸਾਡੇ ਮਤਲਬ ਕਹਿਣ ਦਾ ਮਤਲਬ ਹੈ, ਕਿ ਕਦੀ ਕਦੀ ਜਿਹੜੀ ਕਿਤਾਬਾਂ ਪੜ੍ਹਨ ਨਾਲ ਜ਼ਿਆਦਾ ਅਸਰਦਾਰ ਵੀ ਵੇਖਣਾ ਵੀ ਹੈ ਮੈਂ ਇਹ ਨੀ ਕਹਾਂਗੀ, ਕਿ ਦੋਨੋ ਚੀਜ਼ਾਂ ਦੋਨੋ ਚੀਜ਼ਾਂ ਦੀ ਆਪਣੀ ਆਪਣੀ ਜਗ੍ਹਾ ਹੈ ਨਾ, ਕਹਿਣ ਦਾ ਮਤਲਬ ਮੇਰਾ ਔ ਗਿਆ।
ਐ ਇੱਕ ਇਮੋਸ਼ਨ ਜਿਵੇਂ, ਬੰਦਾ ਜਿਹੜਾ ਮੂਵੀ ਦੇ ਵਿੱਚ ਬੰਦਾ ਇਮੋਸ਼ਨ ਨੂੰ ਨਹੀਂ ਆਪਾਂ ਫੜ ਸਕਦੇ। ਜਿਵੇਂ ਕੋਈ ਫਿਲਮ ਵਿੱਚ ਕੋਈ ਸੈਡ ਸੀਨ ਆ ਤਾਂ ਆਪਾਂ ਫੀਲ ਨਹੀਂ ਕਰਨਾ ਉਹਨੂੰ ਪਰ ਕਰੈਕਟਰ ਦੇ ਵਿੱਚ ਥਰੂ ਦੇਖਦੇ ਤਾਂ ਆਪਾਂ ਉਹਨੂੰ ਫੀਲ ਕਰ ਸਕ ਕਿ ਕੀ ਇਮੋਸ਼ਨ ਹੋਣਗੇ ਉਸ ਵੇਲੇ ਦੇ ਬੰਦੇ ਦੇ, ਤਾਂ ਉਹਦੇ ਨਾਲ ਮੂਵੀ ਜ਼ਿਆਦਾ ਠੀਕ ਆ ਪਰ ਐ ਕਿਤਾਬਾਂ ਦਾ ਮੇਨ ਚਕਰ ਐ ਹੈ, ਕਿਤਾਬਾਂ ਪੜ੍ਹੀਆਂ ਜਾਂਦੀਆਂ ਨੇ, ਕਿਉਂਕਿ ਨਵੇਂ-ਨਵੇਂ ਰਾਈਟਰ ਆਦੇ ਨੇ, ਕਿ ਮੂਵੀ ਤੇ ਹਰ ਵਾਰੀ ਨਵੇ ਨਹੀਂ ਆ ਸਕਦੇ, ਜ਼ਿਆਦਾਤਰ ਮੂਵੀਆਂ ਕਿਤਾਬਾਂ ਵੀ ਕੀਤੀਆਂ ਗਈਆਂ ਨੇ ਤਾਂ ਮੂਵੀ ਆਪਾਂ ਕਿਤਾਬਾਂ ਕਿਤਾਬਾਂ ਚ ਆਪਣੇ ਆਪਓਸ਼ਨ ਬਹੁਤ ਆ, ਮੂਵੀ ਚ ਆਪਾਂ ਕੋਲ ਇੰਨੀ ਓਸ਼ਨ ਨੀ ਹੈਗੀ। ਪਰ ਆਪਾਂ ਵਰਾਇਟੀ ਵਧਾ ਸਕਦੇ ਹਾਂ, ਪਰ ਉਹਦੇ ਵਿੱਚ ਕੁਆਂਟਿਟੀ ਦੇ ਵਿੱਚ ਫ਼ਰਕ ਪ
ਨਹੀਂ ਕਿਤਾਬਾਂ ਦੇਖੋ ਕਿਤਾਬਾਂ ਪੜ੍ਹਨ ਦਾ ਦੇਖੋ, ਇੱਕ ਫਾਇਦਾ ਇਹ ਵੀ ਹੈਗਾ ਨਾ ਕਿ ਤੁਸੀਂ ਅਗਰ ਕਿਤਾਬ ਰੀਡ ਕਰ ਰਹੇ ਹੋ ਤੇ ਤੁਹਾਡੀ ਜਿਹੜੀ ਲੈਂਗੁਏਜ ਹੈਗੀ ਐ, ਤੁਹਾਡੀ ਮਤਲਬ ਤੁਹਾਨੂੰ ਟੰਗ ਲੈਂਗੁਏਜ ਜਿਵੇਂ ਅ ਬੋਲਦੇ ਹੈਗੇ, ਉਹ ਕਲੀਅਰ ਹੁੰਦੀ ਹੈ ਕਿਉਂਕਿ ਸਾਨੂੰ ਨਏ-ਨਏ ਵਰਡ ਸਿੱਖਣ ਨੂੰ ਮਿਲਦੇ ਹੈਗੇ। ਮਤਲਬ ਅਸੀਂ ਸਾਨੂੰ ਪਤਾ ਚੱਲਦਾ ਹੈ ਕਿ, ਅਗਰ ਅਸੀਂ ਕਿਸੇ ਨਾਲ ਗੱਲ ਕਰਨੀ ਹੈ ਤੇ ਕਿਹੜਾ ਨਿਊ ਵਰਡ ਹੈ ਕਿਹੜੀ ਨਈ ਟੈਕਨੋਲੋਜੀ ਏ, ਯੂਜ ਕਰਨੀ ਹੈਗੀ ਦੇਖੋ ਉਹ ਕਿਤਾਬਾਂ ਪੜ੍ਹਨ ਦਾ ਹੈ ਬੜਾ ਫਾਇਦਾ ਪਰ ਫਿਲਮਾਂ ਚ ਅਸੀਂ ਦੇਖੋ ਖਾਸ ਕਰ ਜਿਵੇਂ ਕਹਿ ਸਕਦੇ ਹੋ ਤੁਸੀਂ ਕੁਛ ਵਰਡ ਹੁੰਦੇ ਔ, ਸੀਮਿਤ ਹੁੰਦੇ ਹੈ, ਮਤਲਬ ਜ਼ਿਆਦਾ ਨਹੀਂ ਹੁੰਦੇ ਲਿਮਿਟ ਨਾਲ ਹੁੰਦੇ ਹੈ ਗੇ ਉਹ ਫਿਰ ਬੱਚੇ ਨਾਲ ਜ਼ਿਆਦਾ ਉਹ ਵੀ ਨੀ ਕਰਦੇ ਨਾ ਉਚਾਰਨ ਜਿਵੇਂ, ਕਹਿ ਸਕਦੇ ਹੋ ਤੁਸੀਂ ਪ੍ਰਨੇਸ਼ਨ ਉਹ ਵੀ ਨੀ ਕਰਦੇ ਬੱਚੇ ਜ਼ਿਆਦਾ ਇਸ ਚੀਜ਼ ਦਾ ਵੀ ਦੇਖੋ, ਨੁਕਸਾਨ ਤਾਂ ਹੈਗਾ ਮੂਵੀ ਦੇਖਣ ਚ, ਕਿਤਾਬਾਂ ਪੜ੍ਹਨ ਜਾ ਦੇਖੋ ਰਾਈਟਰ ਅਗਰ, ਕਿਤਾਬ ਲਿਖ ਰਿਹਾ, ਕੋਈ ਵੀ ਉਹਨੂੰ ਉਹਦੀ ਕੋਈ ਲਿਮਿਟ ਨੀ ਹੈਗੀ ਉਹ ਚਾਹੇ ਪੰਜ ਸੌ ਸ਼ਬਦ ਦੀ, ਲਿਖੇ ਚਾਹੇ ਹਜ਼ਾਰ ਦੀ ਲਿਖੇ ਚਾਹੇ ਦਸ ਪੰ ਪਰ ਮੂਵੀ ਜਿਹੜੀ ਹੁੰਦੀ ਹੈ, ਉਹ ਸਿਰਫ ਦੋ ਤਿੰਨ ਘੰਟੇ ਦੀ ਹੁੰਦੀ ਹੈ, ਉਹਨੂੰ-ਉਹਨੂੰ ਆਪਣੇ ਜਿਹੜੇ ਕਰੈਕਟਰ ਹੈਗੇ। ਜਿਹੜੀ ਮੂਵੀ ਦਾ ਕੋਈ ਵੀ ਲੈ ਕੋਈ ਕੁਛ ਵੀ ਮੂਵੀ ਦੀ ਕਹਾਣੀ ਹੈ, ਉਹ ਉਹਨੂੰ ਆਪਣੀ ਲਿਮਿਟ ਤੇ ਅੰਦਰ ਰੱਖਣੀ ਪਏਗੀ ਨਾ, ਇਸ ਕਰ
ਹਾਂਜੀ, ਬਸ ਐਵੇਂ ਬੱਚਿਆਂ ਨੂੰ ਜਿਵੇਂ ਓਡੀਓ ਜਾਂ ਪੜ੍ਹਨ ਦੀ ਸ਼ਕਤੀ ਦੇ ਨਾਲੋਂ, ਜਿਹੜੀ ਬੰਦਾ ਦੇਖਦਾ ਵਰਚੁਅਲ ਜ਼ਿਆਦਾ ਵਧੀਆ, ਪਰ ਇਹ ਵਧੀਆ ਕਰੈਕਟਰ ਦਿਖਾਇਆ ਜਾਵੇ ਤਾਂ ਜ਼ਿਆਦਾ ਵਧੀਆ ਕਿਉਂਕਿ ਅੱਜ ਮੂਵੀ ਦੇ ਵਿੱਚੋਂ ਜਦੋਂ ਆਪਾਂ ਦੇਖਦੇ ਆ ਜ਼ਿਆਦਾ ਸੀ ਜ਼ਿਆਦਾਤਰ ਮੂਵੀਜ਼ ਦੇ ਵਿੱਚ ਹੈਗੇ, ਨੇ ਜਿਹਦੇ ਵਿੱਚ ਬੱਚਿਆਂ ਦੇ ਲਿਮਿਟ ਹੁੰਦੀ ਆ ਪਰ ਬੱਚੇ ਦੇਖ ਲੈਂਦੇ ਆ।
ਤਾਂ ਉਹਦੇ ਵਿੱਚ ਵੀ ਇਹ ਨਾ ਬੰ ਬੱਚੇ ਲਈ ਸ ਬਹੁਤ ਜ਼ਰੂਰੀ ਹੈ ਪਰ ਫਿਰ ਵੀ ਇਹ ਇੱਕ ਇੱਕ ਟਮ ਜਿਹੜਾ ਬੱਚਾ ਸੁ ਜਿਹੜਾ ਨਵਾਂ ਬੱਚਾ ਦੇਖ ਰਿਹਾ ਤਾਂ ਉਹ ਤਾਂ ਸੁਚਣ ਵਿੱਚ ਪੈ ਜਾਂਦਾ ਆ ਉਹ ਸੁਣ ਕੇ ਕੀ ਹੋ ਰਿਹਾ ਤਾਂ ਉਦੋਂ ਵਧੀਆ ਮੈਂ ਚਾਹੁੰਦਾ ਕਿ ਕੁਛ ਐਵੇਂ ਜਾਂ ਕੁਛ ਐਵੇਂ ਥੋੜੀ ਘੱ ਕਰਨੀ ਚਾਹੀ ਹੈ ਆ ਏਟੀਨ ਪਲੱਸ ਜਿਹੜ ਹੈਗੇ ਨੇ ਉਹ ਲਈ ਹੋਣੀ ਚਾਹੀ ਹੈ ਇਕੱਲੇ ਬੱਚਿਆਂ ਲਈ ਤਾਂ ਬਿਲਕੁ ਹੋਣੀ ਚਾਹੀਦੀ ਮੂੰਦਾ ਰੀਡਿੰਗ ਬੁੱਕਸ ਜ਼ਿਆਦਾ ਵਧੀਆ ਹੈ ਬਹੁਤ ਵਧੀਆ ਉਸ ਹਿਸਾਬ ਨਾਲ ਬੱਚਿਆਂ ਲਈ
ਹਾਂ ਉਹ ਤੇ ਗੱਲ ਸਹੀ ਹੈਗੀ ਤੁਸੀਂ ਕਿ ਕਿਤਾਬਾਂ ਜਿਹੜੀ ਹੈਗੀਆਂ ਦੇਖੋ ਇੱਕ ਕੰਮ ਪੇਮੈਂਟ ਨਾਲ ਵੀ ਤੁਸੀਂ ਖਰੀਦ ਸਕਦੇ ਹੋ ਦੇਖੋ ਮੂਵੀ ਦੀ ਟਿਕਟ ਤੁਸੀਂ ਅਗੇ ਖਰੀਦੋਗੇ ਤੇ ਅਗਰ ਚਾਰ ਜਣੇ ਵੀ ਗਏ ਓ ਤੇ ਦੇਖਿਆ ਜਾਏ ਤਾਂ ਤੁਹਾਡਾ ਬਿੱਲ ਕਿੰਨਾ ਆਏਗਾ ਹਾਈ ਅਗਰ ਤੁਸੀਂ ਕਿਤਾਬ ਇੱਕ ਖ਼ਰੀਦ ਰਹੇ ਹੋ ਬੁੱਕ ਤੁਸੀਂ ਰੀਡਿੰਗ ਵਾਸਤੇ ਖਰੀਦੀ ਉਹ ਤੁਸੀਂ ਵੀ ਪੜੋਗੇ ਤੁਹਾਡੀ ਫੈਮਿਲੀ ਵੀ ਪੜੇਗੀ ਤੁਸੀਂ ਆਪਣੇ ਫਰੈਂਡਸ ਰਿਲੇਟਿਵ ਨਾਲ ਵੀ ਸ਼ੇਅਰ ਕਰ ਸਕਦੇ ਹੋ ਨਾ ਉਹ ਬੁੱਕ ਨਾਲ
ਨੌਲੇਜ ਵੀਂ ਹੁੰਦੀ ਅ ਮਤਲਬ ਨੌਲੇਜ ਵੀ ਐਕਸਚੇਂਜ ਹੁੰਦੀ ਉਹਦੇ ਨਾਲ ਵ
ਅਗਰ ਤੁਸੀਂ ਮੂਵੀ ਵੇਖਣੀ ਹੈ ਤਾਂ ਤੁਸੀਂ ਸਿਨੇਮਾ ਘਰ ਜਾਓਗੇ ਜਾਂ ਕੋਈ ਸਬਕ੍ਰਿਸ਼ਨ ਲੋ ਉਹਦੇ ਵੀ ਪੈਸੇ ਲੱਗਣੇ ਹੈਗੇ ਨਾਲ ਸਾਨੂੰ ਪਤਾ ਨੀ ਦੇਖੋ ਜ਼ਿਆਦਾ ਵੋਚ ਕਰ ਨਾਲ ਟੀ ਵੀ ਵਗੈਰਾ ਮੂਵੀ ਨਾਲ ਸਾਡੇ ਸਾਡੀ ਅੱਖਾਂ ਚ ਵੀ ਪ੍ਰੈਸ਼ਰ ਆਉਂਦਾ ਨਾ ਸਾਡਾ ਸਿਰ ਦਰਦ ਕਦੀ ਕਈ ਬੰਦਿਆਂ ਨੂੰ ਮਤਲਬ ਜ਼ਿਆਦਾ ਇੰਗਜਾਇਟੀ ਵਗੈਰਾ ਇਹ ਸਭ ਚੀਜ਼ਾਂ ਵੀ ਤੇ ਹੋ ਜਾ ਜਾਂਦੀ ਹੈ ਨਾ
ਹਾਂਜੀ ਜਿਵੇਂ ਹੈ ਨਾ ਬੰਦੇ ਦੀ ਜਿਵੇ ਫੇਵਰਟ ਜਿਵੇਂ ਬੰਦੇ ਦੀ ਸਿਲੈਕਸ਼ਨ ਹੋ ਮੈਨੂੰਥ ਮੈਨੂੰ ਐਡਵੈਂਚਰ ਬਹੁਤ ਵਧੀਆ ਲੱਗਦਾ ਮੈਂ ਪੜ੍ਹਦਾ ਜਾਂ ਜਾਂ ਫਿਰ ਮੈਂ ਮੈਜੀਕਲ ਬੁਕਸ ਪੜਦਾ ਤਾਂ ਆਪਣੇ ਕੋਲ ਹੁਣ ਮੇਰੇ ਕੋਲ ਓਸ਼ਨ ਹੈਗੇ ਮੈਂ ਹਰ ਜਗ੍ਹਾ ਜਾ ਕੇ ਮੈਨੂੰ ਅਵੇਲੇਬਲ ਆ ਪਰ ਕਿਤੇ ੋੜੀਮ ਥੋੜੀ ਆਪਾਂ ਕਹਿ ਸਕਦੇ ਇਹ ਲੱਦੇ ਇਹ ਲੱਦੇ ਉਹਦੇ ਕਰਕੇ ਵੀ ਬਹੁਤ ਵੱਟ ਪੈ ਜਾਂਦਾ
ਹਾਂ ਨਹੀਂ ਇਹ ਗੱਲ ਤੇ ਦੇਖੋ ਕਿਤਾਬਾਂ ਜਿਹੜੀ ਹੁੰਦੀ ਹੈ ਜਿਵੇਂ ਤੁਸੀਂ ਕਿਹਾ ਨੋਨ ਫਿਕ ਹੋ ਗਈ ਜਾਂ ਬਾਇਓਗ੍ਰਾਫਿਕ ਅੱਜ ਕੱਲ ਜਿਹੜੀ ਕਿਤਾਬਾਂ ਚੱਲ ਰਹੀਆਂ ਹੈਗੀਆਂ ਜਿਹਦੇ ਵਿੱਚ ਸਾਡੇ ਬਾਹਰਲੇ ਲ ਵਗੈਰਾ ਜਿਹਨੂੰ ਮਤਲਬ ਕਿਸੇ ਕਰੈਕਟਰ ਨੂੰ ਲੱਭ ਕੇ ਜਿਵੇਂ ਕਲਪਨਾ ਚਾਵਲਾ ਦੇ ਉੱਤੇ ਹੀ ਲੈ ਲਓ ਤੁਸੀਂ ਕਿਸੇ ਕਰੈਕਟਰ ਨੂੰ ਤੇ ਉਹਦੇ ਉੱਤੇ ਕੋਈ ਲੰਬੀ ਕਿਤਾਬ ਲਿਖੀ ਹੋਈ ਤੇ ਮਤਲਬ ਉਹ ਪੂਰੀ ਡਿਟੇਲ ਲਿਖ ਹੁੰਦੀ ਹੈ ਪਰ ਮੂਵੀ ਅੰਦਰ ਮੂਵੀ ਦੇ ਅੰਦਰ ਕੀ ਹੁੰਦਾ ਹੈ ਮੂਵੀ ਦੇ ਅੰਦਰ ਛੋਟੀ ਛੋਟੀ ਚੀਜ਼ਾਂ ਨੂੰ ਮਤਲਬ ਐਕਸਪਲੇਨ ਨਹੀਂ ਕਰ ਸਕਦੇ ਨਾ ਅਸੀਂ ਜ਼ਿਆਦਾ
ਹਾਂਜੀ ਜ਼ਿਆਦਾਤਰ ਤਾਂ ਕਿਤਾਬਾਂ ਦੇ ਵਿੱਚ ਹੁਣ ਵੈਸੇ ਤਾਂ ਕਿਤਾਬਾਂ ਹੀ ਠੀਕ ਨੇ ਕਿਉਂਕਿ ਹੁਣ ਤੱਕ ਸਾਰੇ ਨੂੰ ਸਮਝ ਲੱਗ ਗਿਆ ਕਿਤਾਬਾਂ ਪੜ੍ਹੀਆਂ ਜ਼ਰੂਰ ਆਈ ਤਾਂ ਆਕਸਫੋਰਡ ਦੀ ਯੂਨੀਵਰਸਿਟੀ ਸਭ ਤੋਂ ਜ਼ਿਆਦਾ ਆਕਸਫੋਰਡ ਡ ਡਿਕਸ਼ਨਰੀਆਂ ਇਹ ਚੀਜ਼ਾਂ ਹੁਣ ਜ਼ਿਆਦਾਤਰ ਲੋਕ ਯੂਜ
ਹਾਂ ਉਹ ਤੇ ਸਹੀ ਗੱਲ ਹੈਗੀ ਦੇਖੋ ਕਿਤਾਬਾਂ ਅਸੀਂ ਪੜ੍ਹਦੇ ਹੈਗੇ ਨਾ ਸਾਨੂੰ ਤੁਸੀਂ ਕਦੀ ਨੋਟਿਸ ਕਰਨਾ ਦੇਖੋ ਤੁਸੀਂ ਸਕੂਲ ਟਾਈਮ ਚ ਵੀ ਹੋ ਗਏ ਤੇ ਤੁਸੀਂ ਜਿਹੜੀ ਕਿਤਾਬ ਬੁੱਕ ਰੀਡ ਕੀਤੀ ਹੈ ਨਾ ਉਹ ਤੁਹਾਡੇ ਨਾ ਲੋਂਗ ਟਾਈਮ ਕਹਿ ਸਕਦੇ ਹੋ ਕਿ ਯਾਦ ਰਹਿੰਦੀ ਹੈਗੀ ਲੰਬੇ ਸਮੇਂ ਤੱਕ ਪਰ ਜਿਹੜੀ ਮੂਵੀ ਤੁਸੀਂ ਦੇਖੀ ਉਹ ਹੁਨੇ ਦੇਖੀ ਤੁਸੀਂ ਕਰੈਕਟਰ ਕਿਉਂਕਿ ਦੇਖੋ ਮੂਵੀ ਚਲਾਉਂਦੇ ਜਾਂਦੇ ਸੀਸੀ ਵਿਚਕਾਰ ਮੋਬਾਈਲ ਚਲਾ ਲੈਂਦੇ ਆ ਕਦੇ ਕੁਛ ਉਹ ਫਿਰ ਸਾਡਾ ਕੰਸਟਰੇਟ ਨਹੀਂ ਰਹਿੰਦਾ ਨਾ ਪੂਰਾ
ਹਾਂਜੀ ਹਾਂਜੀ ਬੁੱਕਸ ਵੈਸੇ ਤਾਂ ਹੈ ਨਾ ਇੱਕ ਐਕਟਿਵ ਆ ਡੀਪ ਮਤਲਬ ਹਰ ਕਰੈਕਟਰ ਨੂੰ ਡੀਪਲੀ ਆਪਾਂ ਨੂੰ ਫਰੀਡਮ ਮਿਲ ਸਕਦੀ ਹੈ, ਕਿ ਆਪਾਂ ਜਿੰਨਾ ਮਰਜ਼ੀ ਸੋਚ ਸਕਦੇ ਹਾਂ। ਉਸ ਕਰੈਕਟਰ ਬਾਰੇ, ਕਿ ਹਾਂ ਉਹ ਕਰੈਕਟਰ ਕ ਕਿੱਥੇ ਜਾਊਗਾ? ਜਾਂ ਹੋਰ ਕਿਤੇ ਕੀ ਕਰ ਸਕਦਾ, ਤਾਂ ਉਸ ਨਾਲ ਨਾ ਬੰਦੇ ਦੀ ਅਹ ਬੰਦਾ ਜੇੜਾ ਅਲੱਗ-ਅਲੱਗ ਇੱਕ ਪੋਰਟਲ ਜਾਂ ਇੱਕ ਵਰਲ ਯੂਨੀਵਰਸ ਚ ਚੱਲ ਜਾਂਦਾ। ਉਹ ਅਲੱਗ ਸੋਚਦਾ ਕੁਛ ਐਕਸਟਰਾ ਸੋਚਦਾ, ਐਕਸਟਰਾ ਸੋਚਣ ਦੇ ਨਾਲ ਉਹਦੀ ਹ ਹਰ ਵਾਰੀ ਹਰ ਚੀਜ਼ ਨੂੰ ਦੇਖਣ ਦਾ ਨਜ਼ਰੀਆ ਬਦਲ ਜਾਂਦਾ। ਆਪਣੀ ਸਟੱਡੀਜ਼ ਤੇ ਵੀ ਧਿਆਨ ਇਸ ਹਿਸਾਬ ਨਾਲ ਹੀ ਦਿੰਦਾ।
ਦੇਖੋ ਕਿਤਾਬਾਂ ਜਿਹੜੀ ਮੈਂ ਤੇ ਇਹੀ ਕਹਾਂਗੀ, ਕਿ ਕਿਹੜੀ ਜਿਹੜੀ ਕਿਤਾਬਾਂ ਹੈਗੀਆਂ ਉਹ ਬੰਦੇ ਨੂੰ ਨਾ ਪੇਸ਼ਨ ਨਾਲ ਪੜ੍ਹਨਾ ਉਹਦੀ ਨੌਲੇਜ ਉਹਦਾ ਮਾਈੰਡ, ਸ਼ਾਪ ਕਰਾਦੀ ਹੈਗੀਆਂ ਜਿਹੜੀ ਮੂਵੀ ਹੁੰਦੀ ਐ, ਅੱਜ-ਕੱਲ੍ਹ ਜਿਵੇਂ ਨਿਊ ਟੈਕਨੋਲੋਜੀ ਹੈਗੀ ਆਧੁਨਿਕ ਟਾਈਮ ਹੈਗਾ। ਤੇ ਮਨੋਰੰਜਨ ਮਤਲਬ ਐੰਟਰਟੇਨਮੈਂਟ ਦਾ ਇੱਕ ਸੋਰਸ ਹੈਗਾ, ਕਹਿਣ ਦਾ ਮਤਲਬ ਮੇਰਾ ਐ ਹੋ ਗਿਆ ਨਾ। ਕਿ ਤੁਸੀਂ ਅਗਰ ਐੰਟਰਟੇਨਮੈਂਟ, ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਦੇਖੋ ਦੋਨੋ ਚੀਜ਼ਾਂ ਆਪਣੀ ਜਗ੍ਹਾ ਆਪਣੀ ਵੈਲਿਊ ਰੱਖਦੀ ਹੈਗੀਆਂ ਦੇਖੋ ਮੈਂ, ਤੇ ਆਈ ਕਹਾਂਗੇ, ਕਿ ਦੋਨੋ ਚੀਜ਼ਾਂ ਦਾ ਆਪਣੇ ਨਾਲ ਆਈ ਵੈਲਿਊ ਹੈਗਾ, ਉਹ ਤੁਸੀਂ? ਤੁਸੀ ਕਿਵੇਂ ਯੂਜ ਕਰਨਾ, ਉਹ ਤੁਹਾਡੇ ਉੱਤੇ ਡਿਪੈਂਡ ਕਰਦਾ ਹੈਗਾ ਹਨਾ। ਕਿ ਤੁਸੀਂ ਆਪਣੀ ਜ਼ਰੂਰਤ ਨਾਲ ਜਾਂ ਮੋੜ ਨਾਲ ਤੁਸੀਂ ਇਸਤੇਮਾਲ ਕਰ ਸਕਦੇ ਹੋ, ਚਲੋ ਵਧੀਆ ਲੱਗਾ, ਤੁਹਾਡੇ ਨਾਲ ਗੱਲ ਕਰਕੇ ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ,